ਕੁਛ ਨੀ ਸਬਜ਼ੀ ਵਗੈਰਾ ਬਣਾਈ ਹੈ
ਅੱਛਾ, ਹੋਰ ਹੋਰ ਭਾਜੀ ਠੀਕ ਨੇ ਹਾਂਜੀ, ਹੋਰ ਸੁਣਾਓ ਭੈਣ ਜੀ
ਹੋਰ ਸਭ ਵਧੀਆ ਤੁਸੀਂ ਸੁਣਾਓ
ਹੋਰ ਹਾਂਜੀ ਵਧੀਆ ਹੋਰ ਤੁਸੀਂ ਕਹਿ ਰਹੇ ਸੀ ਨਾ ਤੁਹਾਡੇ ਬੇਟੇ ਨੂੰ ਬੁੱਖ ਖਾਰ ਹੋਇਆ ਦਾ ਹੈ
ਹਾਂਜੀ
ਹੁਨ ਠੀਕ ਏ ਤੁਆਡਾ ਬੇਟਾ?
ਨਾ, ਓ ਨਾ ਸ਼ਾਮ ਜਿੰਨਾ ਹੋਰ ਹੋ ਗੇਆ ਸੀ
ਹਾਂਜੀ
ਨਾ ਬਿਲ ਫੁਲ ਠੰਡਾ ਬਰਫ਼ ਹੋ ਗਿਆ ਸੀ ਸਾਰਾ ਤੇ ਫਿਰ ਡਾਕਟਰ ਕੋਲ ਲੈ ਕੇ ਗਏ ਸੀ ਤੇ ਡਾਕਟਰ ਨੇ ਕਿਹਾ ਕਿ ਕੋਈ ਗੱਲ ਨੀ ਮਤਲਬ ਸਿਰ ਨੂੰ ਬੁਖਾਰ ਏ ਓਹਨਾ ਦੇ ਗਰਮੀ ਹੈ, ਨਾ-ਨਾ ਹਾਲੇ ਨੀ ਹੂੰ ਗਰਮੀ ਨਾਲ ਕਹਿੰਦੇ ਬੱਚੇ ਕਹਿੰਦੇ, ਕੱਲ ਕਿਸੇ ਮਰੀਜ਼ ਨੂੰ ਇੱਕ ਸੌ ਛੇ ਬੁਖਾਰ ਸੀ ਹੂੰ
ਹੋਰ ਸੁਣਾਓ ਭੈਣ ਜੀ? ਹਾਂਜੀ, ਵਧੀਆ ਹੋਰ ਭੈਣ ਜੀ ਮੈਂ ਪੁੱਛਣਾ ਸੀ, ਤੁਸੀਂ ਕਰੇਲੇ ਕਿੱਦਾਂ ਬਣਾਉਦੇ ਹੋ?
ਮੈਂ ਤੇ ਕ ਬਣਾਏ ਨੀ ਹਾਂਜੀ ਅੱਛਾ, ਤੁਸੀਂ ਕਿਸ ਤਰ੍ਹਾਂ ਬਣਾਦੇ ਹੋ?
ਅੰਬੀਆਂ ਦੇ ਭਰ ਕੇ ਬਣਾਨੀ ਹਾਂ ਕਰੇਲੇ
ਉਸਤਾ
ਅੰਬੀਆਂ ਦੇ ਭਰ ਕੇ ਅੰਬੀਆਂ ਆਦੀਆਂ ਨੇ ਨਾ
ਹਾਂਜੀ
ਹਾਂਜੀ ਉਹਨਾਂ ਨੂੰ ਪਹਿਲਾਂ ਵੀ ਕੱਟ ਲਈਦੈ ਥੋੜਾ ਵਿਚ ਚੀਰ ਪਾ ਲਈਦੈ ਧੋ ਕੇ ਨਾ ਫੇਰ ਉਹਨਾਂ ਨੂੰ ਅੰਬੀਆਂ ਨੂੰ ਮਤਲਬ ਕਿ ਛਿੱਲ ਕੇ ਤੇ ਮਤਲਬ ਕਿ ਕੁੱਟ ਕੇ ਉਹਨਾਂ ਨੂੰ ਅੰਬ ਬੀਆਂ ਨੂੰ ਫਿਰ ਵਿੱਚ ਪਾਈਦੈ ਅਸੀ ਅਹ ਲੂਣ ਨਾਲ ਮਿਰਚ ਚ ਸੁੱਕਾ ਧਨੀਆ, ਸੌਫ ਪਾਈਦੀ ਏ ਕੁੱਟ ਕੇ ਹਾਂਜੀ ਫੇਰ ਅਸੀਂ ਮਤਲਬ ਕਿ ਉਹਨਾਂ ਵਿੱਚ ਭਰ ਕੇ ਤੇ ਫਿਰ ਮਤਲਬ ਕਿ ਧਾਗੇ ਨਾਲ ਬਾਹਨ ਲਈਦੈ ਉੱਪਰੋਂ
ਅੱਛਾ
ਹਾਂਜੀ ਫੇਰ ਅ ਕੜਾਹੀ ਚ ਮਤਲਬ ਕਿ ਤੇਲ ਪਾ ਕੇ ਤੇ ਅਸੀਂ ਤੱਲ ਲਈਦੇ ਵੇ ਫਿਰ ਮੋ ਲੰਬੇ-ਲੰਬੇ ਪਿਆਜ ਕੱਟ ਕੇ ਮੋਟ ਪਾਈਦੇ ਨੇ ਵਿੱਚ ਆਲੂ ਪਾਣੇ ਆਲੂ ਪਾ ਲਓ ਤੁਸੀਂ ਤੇ ਫੇਰ ਮਤਲਬ ਕਿ ਵਧੀਆ ਬਣ ਜਾਂਦੇ ਨੇ ਹਾਂਜੀ
ਅਛਾ ਮੈਂ ਇੱਕ ਵਾਰੀ ਭੈਣ ਜੀ ਬਣਾਏ ਸੀ ਉਹ ਨਾ ਮੇਰੇ ਕੋਲ ਨਾ ਬੜੇ ਸੁੱਕੇ-ਸੁੱਕੇ ਬਣੇ ਨੇ
ਭੈਣਜੀ ਤੁਸੀ ਤੇਲ ਥੋੜਾ ਨਾ
ਭੈਣਜੀ ਤੇਲ ਜਿਆਦਾ ਹੀ ਪਾਂਦੀ ਆਂ ਮੈਂ ਥੋੜ੍ਹਾ ਨੀ ਪਾਂਦੀ
ਹਾਂਜੀ ਚਲੋ ਕੋਈ ਨੀ ਮੈਂ ਬਣਾਵਾਂ ਨਾ ਫਿਰ ਤੁਹਾਨੂੰ ਭੇਜਾਂਗੀ ਹੋਰ ਭੈਣ ਜੀ ਕਿਤੇ ਘੁੰਮਣ ਨੀ ਗਏ ਹਾਂਜੀ
ਗਰਮ ਤੁਸੀਂ ਕਦੋਂ ਆਉਣਾ ਭੈਣ ਜੀ ਘੁੰਮ ਫਿਰ ਕੇ ਹੈਲੋ
ਬਸ ਭੈਣ ਜ ਹਾਂਜੀ। ਹਾਂਜੀ ਬਸ ਥੋੜੇ ਦਿਨਾਂ ਨੂੰ ਹੀ ਆਵਾਂਗੇ ਭੈਣ ਜਜੀ ਬਸ ਬੱਚੇ ਵੀ ਕਾਲੇ ਪੈ ਗਏ ਨੇ।
ਕਿਉਂ ਬੱਚੇ ਬੱਚਿਆਂ ਦਾ ਦਿਲ ਨੀ ਲੱਗਿਆ।
ਨਹੀਂ ਭੈਣ ਜੀ ਬੱਚਿਆਂ ਦਾ ਬਿਲਕੁਲ ਬਿਲਕੁਲ ਮਨ ਨੀ ਲੱਗਿਆ ਬੱਚੇ ਬਸ ਰੋਂਦੇ ਹੋਏ ਨੇ ਹਾਂਜੀ ਬਸ ਅੱਜ ਅਸੀਂ ਆਪਣੇ ਭੈਣ ਜੀ ਘਰ ਗਏ ਦੇ ਸੀ ਨਾ ਸਾਡੇ ਵੱਡੇ ਭੈਣ ਜੀ ਰਹਿੰਦੇ ਨੇ ਨਾ ਪੰਜਾਬ ਚ ਹਾਂਜੀ। ਫਿਰ ਅਸੀਂ ਆਵਾਂਗੇ ਹਾਂਜੀ ਫਿਰ ਅਸੀਂ ਮਤਲਬ ਕਿ ਹਾਂਜੀ ਹਾਂਜੀ। ਭੈਣ ਜੀ ਰੋਟੀ ਖਾ ਬੈਠੇ ਹਾਂ ਬਸ ਦਾਲ ਬਣਾਈ ਸੀ ਸਾਂਬਰ ਦੀ ਨਾਲ ਚਾਵਲ ਬਣਾਏ ਸੀ ਹਾਂਜੀ। ਹੋਰ ਸੁਣਾਓ ਭੈਣ ਜੀ? ਹੋਰ? ਵੀ ਠੀਕ ਠਾਕ ਘਰ ਸਾਰੇ ਤੁਹਾਡੇ ਮੰਮੀ ਪਾਪਾ ਹੋਰ ਭਾਜੀ ਠੀਕ ਨੇ। ਹੈ ਕਦੋਂ ਦੇਖਿਆ। ਹੋਰ ਸੁਣਾਓ ਭੈਣ ਜੀ ਹੈਲੋ?
ਹੈਲੋ।
ਹਾਂਜੀ ਸਾਡੇ ਵੀ ਭੈਣ ਜੀ
ਹ। ਹਾਂਜੀ ਬਸ ਭੈਣ ਜ ਵਧੀਆ ਭੈਣ ਜ ਤੁਸੀਂ ਗੁਰਦੁਆਰੇ ਹੈਲੋ ਹਾਂਜੀ।
ਭੈਣ ਜੀ ਬੋਲੋ ਮੈਂ ਕਿਹਾ ਸਾਡੇ ਵੀ ਭੈਣ ਜੀ ਜੀ ਆਏ ਦੇ ਨੇ ਹਾਂਜੀ ਨਾ ਹਲੇ ਨਹੀਂ ਗਏ ਹਲੇ ਉਹਨਾਂ ਨੇ ਰਹਿਣਾ।
ਅੱਛਾ ਚਲੋ ਕੋਈ ਨੀ ਭੈਣ ਜ ਛੁੱਟੀਆਂ ਚ ਜਾਣਾ ਵੀ ਕਿੱਥੇ ਬੱਚਿਆਂ ਨੇ। ਹਾਂਜੀ ਹੋਰ। ਸੁਣਾਓ ਭੈਣ ਜੀ।
ਹੋਰ ਭੈਣ ਜੀ ਤੁਸੀਂ ਕੜੀ ਨਹੀਂ ਬਣਾਈ ਕਦ।
ਨਹੀਂ ਹਾਂਜੀ ਭੈਣ ਜੀ ਚਲੋ ਮੈਂ ਬਣਾਵਾਂਗੀ ਨਾ ਫਿਰ ਤੁਹਾਨੂੰ ਖਵਾਵਾਂਗੀ ਕੜੀ।
ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਭੈਣ ਜੀ?
ਭੈਣ ਜ ਬਸ ਮੈਂ ਬਣਾਉਦੀ ਹਾਂ।
ਬਸ, ਮਤਲਬ ਕਿ ਬੇਸਨ ਨਾਲ, ਲੱਸੀ ਦੀ ਅਸੀ ਬਨਾਈ ਦੀ ਏ ਕੜੀ ਨੀ-ਨਈ ਭੈਨਜੀ ਅਸ ਲੱਸ ਦੀ ਬਨਾਂਨੇ ਆਂ ਕੜੀ ਪਸੰਦ ਕਰਦੇ ਨੇ ਨਾ ਵੀ, ਕੜੀ ਬੜੀ ਸਵਾਦ ਬਨਦੀ ਏ ਅਸੀਂ ਫੇਰ ਪਕੌੜੇ ਪਿਆਜਾਂ ਵਾਲੇ ਪਾਏ ਦੇ ਨੇ। ਵਿੱਚ ਆਲੂ ਪਾਲੋ ਪੇਆਜ ਪਾਲੋ ਹਰੀਆਂ ਮਰਚਾਂ ਲੰਬੀਆਂ-ਲੰਬੀਆਂ ਕੱਟ ਲੋ, ਤੇ ਪਾਲੋ ਬੜੀ ਸਵਾਦ ਬਨਦੀ ਏ ਭੈਨਜੀ ਕੜੀ ਹਾਂਜੀ, ਹੋਰ ਸੁਨਾਓ ਭੈਨਜੀ?
ਹੈਲੋ
ਭੈਨਜੀ ਹੋਰ ਤੁਸੀ ਸੁਨਾਓ, ਬੱਚੇ ਠੀਕ ਨੇ? ਹੈਲੋ, ਕਿਥੇ ਗਏ ਥੋਡੇ
ਹੈਲੋ
ਠੀਕ ਨੇਂ? ਜੇ ਗਏ ਦੇ ਹੋ ਭੈਣ ਜੀ ਠੀਕ ਨੇ ਅਛਾ
ਵੀ ਬਹੁਤ ਵਧੀਆ ਬਸ ਭੈਣ ਜੀ ਪਰ ਬੱਚਿਆਂ ਦਾ ਮਨ ਹੀ ਨੀ ਲੱਗਿਆ ਬਸ ਬੱਚੇ ਆਉਣ ਨੂੰ ਵੀ ਕਾਲੈ ਣੇ ਤੇ ਜਾਨ ਨੂੰ ਵੀ ਕਾਲੈ ਣੇ ਹਾਂਜੀ
ਹੋਰ ਭੈਣ ਜੀ
ਹਾਂਜੀ ਵਧੀਆ ਭੈਣ ਜੀ ਹੋਰ ਕੀ ਕਰਦੇ ਵ ਅਸੀ ਭੈਣਜੀ ਰੋਟੀ ਖਾ ਬੈਠੇ ਹੋਰ ਖਾ ਬੈਠੇ ਤੁਸੀ ਰੋਟੀ ਤੁਸੀਂ ਕੀ ਬਣਾਇਆ ਕੀ ਬਣਾਇਆ ਭੈਣ ਜੀ
ਦਾ ਭੜਥਾ ਬਣਾਇਆ ਭੈਣਜੀ ਭੜਥਾ-ਭੜਥਾ ਬੈਂਗਣ ਦਾ ਸਬਜ਼ੀ
ਆਈ ਨਹੀਂੀ ਕੋਈ ਠੀਕ
ਅੱਛਾ ਹੋਰ ਸੁਣਾਓ
ਦੁਪਹਿਰੇ ਅਸੀਂ ਰ ਹੋਰ ਹੋਰ ਵਧੀਆ ਭੈਣ ਜੀ
ਹਾਂਜੀ ਭੈਣ ਜੀ ਕਿ ਤੇ ਪਹਾੜਾਂ ਚ ਘੁੰਮਣ ਨੀ ਗਏ?
ਨਾ ਭੈਨ ਜੀ, ਜੀ ਮੋਹਲ ਨੀ ਹੈਗਾ ਪਹਾੜ ਅੱਜ ਕੱਲ੍ਹ ਵਿੱਚ ਗ ਨੀ ਸੁਨੀ ਪਾੜ ਪੂੜ ਡਿੱਗਦੇ ਪੇ ਨੇ।
ਭੈਣ ਜੀ ਉਹ ਤੇ ਕਿਸਮਤ ਦੀ ਗੱਲ ਹੁੰਦੀ ਏ ਜੋ ਵਾਹਿਗੁਰੂ ਨੇ ਕਰਨਾ ਉਹ ਹੋਈ ਹੋਨਾ ਵੇ, ਪਰ ਮੈਂ ਕੇਆ ਸ਼ ਭੈਂਜੀ ਕਿਤੇ ਪਾਹੜਾਂ ਚ ਘੁੰਮਣ ਗਏ ਹੋਨ। ਖ਼ਬਰਾਂ ਤੇ ਭੈਣਜੀ ਰੋਜ਼ ਈ ਆਦੀਆਂ ਨੇ ਵਾਂ ਸਮੰਨੀਆਂ ਹੈ ਹੋਰ
ਨਾਲੇ ਬੱਚਾ ਛੋਟੈ ਐ ਭੈਨ ਜੀ, ਅਸੀ ਕਿਤੇ ਨੀ, ਹਾਲੇ ਬੱਚੇ ਨੂੰ ਲੈ ਕੇ ਨਾਲੇ ਗਰਮੀ ਵੀ ਬਹੁਤ
ਹੋਰ ਸੁਣਾਓ ਭੈਣ ਜੀ? ਹੈਲੋ ਹਾਂਜੀ। ਭੈਜੀ ਮੇਰੀ ਗੱਲ ਸੁਨੋ, ਤੁਸੀਂ ਗੁਰਦਵਾਰੇ ਨੀ
ਭੈਣ ਜੀ ਸ਼ਾਮੀ ਜਾਈਦੈ।
ਅੱਛਾ ਨੲ
ਸ਼ਾਮੀ ਅਸੀਂ ਦੁੱਧ ਲੈਨ ਜਾਈਦਾ ਏ ਨਾ, ਅਸੀਂ ਦੁੱਧ ਲੈਨ ਜਾਈਦਾ ਐ ਨਾ ਤੇ ਸ਼ਾਮੀ ਫਿਰ ਗੁਰਦੁਆਰੇ ਮੱਥਾ ਟੇਕ ਕੇ ਆਈ ਦੈ।
ਜੀ ਕਾਲਜ ਚਲੋ ਕੋਈ ਨੀ ਜਾਣਾ ਈ ਏ ਭੈਣਜੀ ਅਸੀਂ ਪੰਜਾਬ ਆਏ ਇੰਨੇ ਗੁਰਦਵਾਰੇ ਨੇ ਨਾ, ਏਥੇ ਬੋਹਤ ਜ਼ਿਆਦਾ ਗੁਰਦਵਾਰੇ ਨੇ।
ਅੱਛਾ ਭੈਣ ਪੰਜਾਬ ਚ ਤੇ ਵੈਸੇ ਵੀ ਗੁਰਦਵਾਰੇ ਬੋਤ ਨੇ ਦੇਖਨ ਨੂੰ।
ਹਾਂਜੀ ਹਾਂਜੀ ਬਹੁਤ ਜ਼ਿਆਦਾ ਗੁਰਦੁਆਰੇ ਨੇ ਸਾਡੇ ਇੱਥੇ ਗੁਰਦੁਆਰਾ ਮਤਲਬ ਕਿ ਪੰਜਾਬ ਚ ਸ਼ਹੀਦਾਂ ਸਾਹਿਬ ਗੁਰਦੁਆਰਾ ਵੇ ਦਰਬਾਰ ਸਾਹਿਬ ਵੇ ਬਹੁਤ ਜ਼ਿਆਦਾ ਗੁਰਦੁਆਰੇ ਨੇ ਹੁਣ ਤੇ ਸ਼ਹੀਦਾਂ ਸਾਹਿਬ ਵੀ ਬਹੁਤ ਜ਼ਿਆਦਾ ਮਾਨਤਾ ਵੇ ਭੈਣ ਜੀ ਅਸੀਂ ਤੇ ਆਪ ਬਹੁਤ ਜ਼ਿਆਦਾ ਮੰਨਦੇ ਆ ਬਾਬਾ ਜੀ ਨੂੰ।
ਹਾਂਜੀ, ਹਾਂਜੀ ਭੈਨ ਜੀ।
ਹਾਂਜੀ ਭੈਣਜੀ ਬਹੁਤ ਵਿਸ਼ਵਾਸ ਏ ਬਾਬਾ ਜੀ ਤੇ ਬਹੁਤ ਹੀ ਜ਼ਿਆਦਾ ਸਾਨੂੰ।
ਹਾਂਜੀ ਉਹ ਤੇ ਐ।
ਹਾਂਜੀ
ਮੈਂ ਵੀ ਆਈਂ ਸੀ ਨਾ, ਪਿਛਲੀ- ਮੈਂ ਪਿਛਲੇ ਮ੍ਹੀਨੇ ਨਾ ਮੈਂ ਵੀ ਦਰਬਾਰ ਸਾਬ ਹੋ ਕੇ ਆਈ ਸੀ ਸੀ਼ਦਾ ਸਾਬ ਹੋ ਕੇ ਆਈ ਸੀ।
ਹਾਂਜੀ, ਹਾਂਜੀ ਭੈਨ ਜੀ ਮੈਂ ਤਾ ਆਪ ਬੋਤ, ਮੈਂ ਤਾ ਬੋਤ ਬਹੁਤ ਜ਼ਿਆਦਾ ਮੈਨੂੰ ਵਿਸ਼ਵਾਸ ਏ, ਮੈਨੂੰ ਤੇ ਬਾਬਾ ਜੀ ਹਾਜ਼ਰ ਨਾਜ਼ਰ ਮਤਲਬ ਕਿ ਮੈਨੂੰ ਆਪਣੇ ਮਤਲਬ, ਕਿ ਬਹੁਤ ਹੀ ਜ਼ਿਆਦਾ ਮੈਂ ਬਾਬਾ ਜੀ ਤੇ ਵਿਸ਼ਵਾਸ ਕਰਦੀ ਆਂ।
ਅੱਛਾ, ਅੱਛਾ ਹੋਨਾ ਵੀ ਚਾਈਦਾ ਬਾਬਾ ਈ ਨੇ ਪਾਰ ਕਰਨਾ, ਹਾਂਜੀ।
ਹੋਰ ਸੁਨਾਓ, ਭੈਨ ਜੀ
ਹੋਰ, ਸਬ ਵਦੀਆ ਭੈਣ ਜੀ, ਹੋਰ ਤੁਸੀਂ ਕਿਤੇ ਸ਼ੋਪਿੰਗ ਵਗੈਰਾ ਨੀ ਕਰਨ ਜਾਂਦੇ। ਭੈਣ ਜੀ
ਬਸ ਭੈਣ ਜੀ ਸ਼ੋਪਿੰਗ, ਬਸ ਓਨਲਾਈਨ ਮੰਗਵਾ ਲਈ ਦਾ ਸਮਾਨ ਭੈਣ ਜੀ, ਮੈਂ ਤੁਹਾਨੂੰ ਉਦੋਂ ਸੂਟ ਪਾਇਆ ਦੇਖਿਆ। ਤੁਸੀਂ ਪੰਜਾਬ ਤੋਂ ਮੰਗਵਾਇਆ ਸੀ ਸੂਟ।
ਨਹੀਂ, ਭੈਣ ਜੀ। ਮੈਂ ਔਨਲਾਈਨ ਮੰਗਵਾਉਦੀ ਆਂ।
ਅੱਛਾ। ਓਨਲਾਈਨ ਮੰਗਵਾਉਣ ਗੇ ਬਹੋਤ ਸੋਨਾ ਲੱਗਦਾ ਪੇਆ ਸੀ। ਹਾਂਜ ਹੋਰ? ਭੈਂਜੀ, ਭੈਂਜੀ ਪੰਜਾਬ ਦੀਆਂ ਪੰਜਾਬੀ ਜੁੱਤੀਆਂ ਵੀ ਬੋਤ ਸੋਨੀਆਂ ਹੁੰਦੀਆਂ।
ਭੈਨ ਜੀ ਤੁਸੀਂ ਗਏ ਦੇ ਓ, ਸਾਡੇ ਵਾਸਤੇ ਲੇਨਾ ਏਕ। ਹੂੰ
ਕੋਈ ਨੀ ਭੈਨਜੀ ਜੀ ਮੈਂ ਚੱਕਰ ਲੱਗਾ, ਤੇ ਮੈਂ ਜ਼ਰੂਰ ਲਿਆਵਾਂਗੀ। ਤੁਹਾਡੇ ਵਾਸਤੇ ਜੁਤ ਤੇ ਹਾਂਜੀ, ਪੰਜਾਬੀ ਜੁੱਤੀਆਂ ਮੈਨੂੰ ਬੋਤ ਮੇਨੂੰ ਤੇ ਇੱਦਰ ਦੇ ਪਰਾਂਦੇ ਵੀ ਬੋਤ ਸੋਨੇ ਲੱਗਦੇ ਨੇ, ਬੋਤ ਵਦੀਆ ਹੁੰ ਪੰਜਾਬ ਦੇ ਭਾਂਡੇ, ਹਾਂਜੀ, ਚਲੋ ਠੀਕ ਏ। ਹਾਂਜੀ, ਹਾਂਜੀ, ਹਾਂਜੀ ਭੈਣ ਜੀ, ਚਲੋ ਸਤਿ ਸ੍ਰੀ ਅਕਾਲ। ਹਾਂਜੀ, ਕਰਨਾ ਫੋਨ ਭੈਨ ਜੀ।